ਹੈਲੋ
ਹੈਲੋ
ਸਤਿ ਸ਼੍ਰੀ ਅਕਾਲ, ਭੈਣ ਜੀ
ਸਤਿ੍ ਸ੍ਰੀ ਅਕਾਲ, ਭਾਜੀ
ਹੋਰ ਕੀ ਕਰਦੇ
ਵਧੀਆ ਭਾਜੀ, ਤੁਸੀਂ ਸੁਣਾਓ
ਬ ਵਧੀਆ ਜੀ
ਹੋਰ, ਘਰ ਬਾਰ ਠੀਕ ਸਾਰੇ
ਹਾਂਜੀ, ਸਭ ਠੀਕ ਤੁਸੀਂ ਸੁਣਾਓ
ਸਭ ਵਧੀਆ ਜੀ
ਹੋਰ ਗਏ ਨੀ ਕਿਤੇ, ਘੁੰਮਣ ਫਿਰਨ
ਨਾ ਭਾਜੀ, ਬਾਰਿਸ਼ ਬੜੀ ਆਉਂਦੀ ਪਈ ਹੈ
ਬਾਰਿਸ਼ ਐ, ਸਾਡੇ ਇੱਥੇ ਧੁੱਪ ਹੀ ਬਹੁਤ ਐ।
ਅੱਛਾ ਜੀ, ਸਾਡੇ ਤਾਂ ਬਾਰਿਸ਼ ਹੀ ਬੜੀ ਆਉਂਦੀ ਪਈ ਏਥੇ।
ਫੇਰ ਤੇ ਅਜ, ਪਕੌੜੇ ਖਾਉਂਗੇ ਫਿਰ ਮੈਂ ਫੇਰ ਤੇ ਅਜ, ਪਕੌੜੇ ਖਾਉਗੇ ਹੇ
ਹਾਂਜੀ ਹਾਂਜੀ, ਬਣਾਏ, ਹੁਣੇ ਖਾਧੇ ਆ। ਹੁਣੇ ਖਾ ਕੇ ਹਟੇ ਆ, ਚਾਹ ਪੀਤੀ ਨਾਲ।
ਅੱਛਾ
ਹੋਰ ਸੁਣਾਓ, ਭਾਜੀ ਤੁਸੀਂ ਕੀ ਕਰਦੇ ਪਏ ਔ।
ਕੁਛ ਨਹੀਂ ਬਸ, ਵਿਹਲੇ ਬੈਠੇ ਐ।
ਵਿਹਲੇ ਬੈਠੇ ਔ
ਹਾਂਜੀ
ਕੰਮ ਕਰਲੋ ਭਾਜੀ ਕੋਈ
ਹਾਂਜੀ ਔ ਹੀ ਤੁਹਾਨੂੰ, ਔ ਹੀ ਕੰਮ ਵਾਸਤੇ ਹੀ ਤੁਹਾਨੂੰ ਫੋਨ ਲਾਇਆ ਸੀ, ਇੱਕ
ਹਾਂਜੀ ਦੱਸੋ
ਮੈਂ ਕਿਹਾ, ਭੈਣ ਜੀ ਅੰਬੀਆਂ ਦਾ ਚਾਰ ਕਿਵੇਂ ਪੈਂਦਾ।
ਅੰਬੀਆਂ ਦਾ ਅਚਾਰ
ਹਾਂਜੀ
ਅੰਬਲੀਆਂ ਦਾ ਅਚਾਰ, ਤਾਂ ਮੈਨੂੰ ਵੀ ਨੀ ਪਾਣਾ ਆਂਦਾ।
ਨਹੀਂ ਪਾਣਾ ਆਂਦਾ
ਨਾ ਭਾਜੀ, ਅਸੀਂ ਤੇ ਰੇਡੀਮੇਡ ਲੈਂਨੇ ਆ, ਦੇਖੋ
ਅੱਛਾ ਰੈਡੀਮੇਡ ਲਿਆਂਦੇ ਆ, ਅੱਛਾ
ਵੈਸੇ ਜਿਆਦਾ ਤਾਂ ਕੁਛ ਉਹ ਹੁੰਦਾ ਨੀ, ਮੇਰੇ ਖਿਆਲ ਮਸਾਲੇ ਪੈਂਦੇ ਆ ਪੈਂਦਾ ਵੈ ਜੀਰਾ, ਅੱਛਾ ਅੰ ਅਮਬੀਆਂ ਲਿਆਂਦੀਆਂ
ਫੇਰ ਉਹਨੂੰ ਜਿਹੜੀ ਦੂਜੀ ਹੁੰਦੀ ਆ, ਅਚਾਰ ਵਾਲੀ ਅੰਬੀ
ਨਹੀਂ ਅਚਾਰ ਵਾਲੀ ਅੰਬੀਆਂ ਵੀ ਬੜੀ ਆਉਂਦੀਆਂ ਨਾ
ਮੀ ਚਾਰ ਵਾਲੀ ਅੰਬੀ ਜਿਹੜੀ ਹੁੰਦੀ, ਇੱਕ ਵਾਈਟ ਵੀ
ਹਾਂ ਉਹ ਜਿਹੜਾ ਉਹ ਆਉਂਦੀ ਨਾ, ਰਾਮ ਕੇਲਾ, ਉਹ ਵਧੀਆ ਆਂਦੀ ਆ ਚਾਰ ਪਾਉਣ ਵਾਸਤੇ ਤੇ ਅੰਬੀ ਹਾਂਜੀ ਉਹ ਲਿਆਣੀ ਸੀ।
ਅੱਛਾ ਉਹ ਲਿਆਂਦੇ ਰਹੇ ਸੀ।
ਹਾਂਜੀ ਉਹਦਾ ਨਾ ਅਚਾਰ ਵਧੀਆ ਪੈਂਦਾ ਅੰਬੀ ਦਾ
ਅੱਛਾ।
ਹਾਂਜੀ-ਹਾਂਜੀ।
ਤੇ ਕੋਈ ਤੁਹਾਡੀ ਜਾਣ-ਪਛਾਣ ਚ ਹੈਗਾ ਜਿਹੜਾ ਵੀ ਅਚਾਰ ਪਵਾ ਦਿੰਦਾ ਹੋਵੇ।
ਹਾਂ ਪਵਾ ਦਿੰਦੇ ਆ ਮੇਰੀ ਮੰਮਾ ਪਾ ਦਿੰਦੇ ਅਚਾਰ ਨਾ
ਅੱਛਾ।
ਹਾਂ ਹਾਂਜੀ-ਹਾਂਜੀ ਕਿੰਨਾ ਕੁ ਅਚਾਰ ਪਾਣਾ ਤੁਸੀ?
ਹੈਗਾ ਤਿੰਨ ਕੁ ਕਿੱਲੋ ਹੈਗਾ। ਪੰਜ ਕੇ ਕਿੱਲੋ ਹੈਗਾ ਪੰਜ ਕੇ ਕਿੱਲੋ
ਪੰਜ ਕਿੱਲੋ ਹੈਗਾ ਹਾਂ ਵਿੱਚ ਦੋ ਕਿੱਲੋ ਪਾਜੀ ਮਸਾਲਾ ਪੈ ਜਾਣਾ।
ਹਾਂਜੀ।
ਸੱਤ ਕਿੱਲੋ ਬਣ ਜਾਣਾ ਤਾਡਾ
ਹੂੰ।
ਅਚਾਰ ਪਾਣ ਆਸੇ ਪਾਜੀ ਪਹਿਲੇ ਅੰਬੀਆਂ ਕੱਟ ਲੈਣਾ। ਥੋੜਾ-ਬਹੁਤਾ ਮੈਂ ਵੇਖਿਆ ਹੋਇਆ ਜਿੱਦਾਂ ਮੈਂ ਮੰਮੀ ਨੂੰ ਪਾਂਦੇ ਹੋਏ। ਤੇ ਹੋਰ ਵਿੱਚ ਨਮਕ, ਹਲਦੀ ਹਲਦੀ ਨੀ ਪੈਨੀ ਨਮਕ, ਮਿਰਚ ਤੇ ਸੌਂਫ
ਹਾਂਜੀ।
ਜੀਰਾ ਪਾ ਲੋ ਵਿੱਚ ਤੇਲ ਪੈਂਦਾ ਸਰੋਂ ਦਾ
ਅੱਛਾ।
ਅੰਬੀਆਂ ਨੂੰ ਸੁਕਾ-ਸੁੂਕੇ ਨਾ ਥੋੜਾ ਜਿਹਾ ਫਿਰ ਉਹਦਾ ਚਾਰ ਪਾ ਕੇ
ਸਕੂਨ ਤਾਂ ਪਾਈਆਂ ਹੈ ਜੀ।
ਸਕੋਨ ਤੁਹਾਡੇ ਧੁੱਪ ਚੜੀ ਦੀ ਈ ਏ ਨਾ
ਹਾਂਜੀ-ਹਾਂਜੀ ਪਾਈਆਂ ਹੋਈਆਂ ਸਿਕੋਣ ਤੇ
ਅੱਛਾ ਪਾਈ ਦੀਆਂ। ਬਸ ਉਹ ਸੁੱਕ-ਸੁੱਕ ਜਾਦੇਗੀ ਨਾ ਫੇਰ ਤੁਸੀਂ ਮੈਨੂੰ ਦੱਸਣਾ ਜਦੋਂ ਤੁਸੀਂ ਪਾਣਾ ਹੈਏਗਾ ਨਾ ਮੈਂ ਤੁਹਾਨੂੰ ਸਾਰੀ ਡਿਟੇਲ ਚ ਦੱਸ ਦਾਂਗੀ।
ਹਾਂਜੀ ਦੱਸ ਦਿਓ ਜੀ।
ਹਾਂਜੀ-ਹਾਂਜੀ ਹੋਰ ਸੁਣਾਓ
ਬਾ ਵਧੀਆ।
ਪਾਜੀ ਤੁਸੀਂ ਯੂ ਟਿਊਬ ਤੋਂ ਵੇਖਲੋ।
ਹਾਂ ਯੂਟਿਊਬ ਤੋਂ ਵੇਖ ਲ ਯੂਟਿਊਬ ਤੋਂ ਵੇਖ ਲਾਂਗੇ।
ਸੋਸ਼ਲ ਮੀਡੀਆ ਕਿੰਨੇ ਹੀ ਐਪ ਹੈਗੇ ਨੇ ਕਿਸੇ ਤੋਂ ਵੀ ਵੇਖ ਲੋ।
ਨਹੀਂ ਮੈਂ ਤਾਂ ਕਿਹਾ ਸੀ ਕੋਈ ਹੈਲਪ ਹੈਲਪ ਆਸਤੇ ਮਿਲ ਜੇ ਨਾ ਕੋਈ ਬਣੋਣ ਆਸਤੇ।
ਪਾਜੀ ਅੱਜ-ਕੱਲ੍ਹ ਹੈਲਪ ਦੀ ਤਾਂ ਲੋੜ ਹੀ ਨਹੀਂ ਹੈਗੀ ਫੋਨ ਦੇ ਇੰਨੇ ਉਹ ਅੱਛੇ-ਅੱਛੇ ਫੀਚਰਸ ਹੈਗੇ ਨੇ ਐਪ ਹੈਗੇ ਨੇ।
ਹਾਂ।
ਜੋ ਮਰਜ਼ੀ ਸਿੱਖ ਲੋ।
ਅੱਛਾ। ਗਏ ਨੀ ਫੇਰ ਕਿਤੇ ਟੂਰ ਨੀ ਬਨਾਇਆ ਘੁੰਮਣ ਫਿਰਨ ਦਾ
ਟੂਰ ਤੇ ਪਾਜੀ ਹਜੇ ਤੇ ਸਾਡੇ ਦੇਖੋ ਇੱਥੇ ਬਾਰਿਸ਼ ਏ ਅਸੀਂ ਵੈਸੇ ਟੂਰ ਕੀਤਾ ਹੋਯਾ। ਆਪਾਂ ਅੰਬਰਸਰ ਜਾਣ ਦਾ ਪਲੈਨ ਬਣਾਣੇ ਪਏ ਹਾਂ।
ਅੱਛਾ ਔਣਾ ਔਣਾ ਕਦੋਂ ਵੈਸੇ ਅੰਬਰਸੱਰ
ਅਸੀਂ ਵੇਖਾਂਗੇ ਇਹ ਸਾਡਾ ਏਸੀ ਵੀਕ ਦਾ ਪਲੈਨ ਹੈਗਾ ਵੈਸੇ ਤੁਸੀਂ ਦੱਸੋ ਜੇ ਜਾਣਾ ਤੇ
ਅੱਛਾ ਜੇ ਆਓਂਂਗੇ ਤੇ ਦੱਸ ਕੇ ਆਇਓ ਫਿਰ ਅਹੀ ਵੀ ਫੇਰ ਉਸੇ ਹਿਸਾਬ ਨਾਲ ਸਲਾਹ ਬਣਾਵਾਂਗੇ ਨਾ।
ਹਾਂਜੀ -ਹਾਂਜੀ ਉਹਦੇ ਮੈਂ ਤੁਹਾਨੂੰ ਦੱਸ ਦਵਾਂਗੀ
ਹਾਂਜੀ
ਕਿਉਂਕਿ ਉੱਥੇ, ਗੁਰਦੁਆਰੇ ਮੱਥਾ ਟੇਕਾਂਗੇ ਜਿਹੜੇ ਆਸ- ਪਾਸ ਹੋਰ ਗੁਰਦੁਆਰੇ ਹੈਗੇ ਇਤਿਹਾਸਿਕ ਗੁਰਦੁਆਰੇ ਹੋਗੇ ਨਾ ਉਹਨਾਂ ਵਾਸਤੇ ਮੇਨ ਦੀ, ਹਾਂਜੀ -ਹਾਂਜੀ ਹੋਰ ਭਾਜੀ ਤੁਹਾਨੂੰ ਪਤਾ ਉੱਧਰ ਕਿਹੜੇ ਆਸ -ਪਾਸ ਗੁਰਦੁਆਰੇ ਹੈਗੇ ਨੇ
ਹਾਂਜੀ, ਇਤਿਹਾਸਿਕ ਇੱਕ ਗੁਰੂ ਰਾਮਦਾਸ ਜੀ ਦਾ
ਅੱਛਾ ਜੀ, ਹਾਂਜੀ ਉਹ ਤਾਂ ਹੋ ਗਿਆ ਮੇਨ
ਇੱਕ ਸ਼ਹੀਦਾ ਸਾਹਿਬ
ਸ਼ਹੀਦਾ ਸਾਹਿਬ ਹਾਂਜੀ ਉਹ ਕਿੰਨੀ ਕੁ ਦੂਰ ਭਾਜੀ
ਉਹ ਗੁਰਦੁਅਰੇ ਦੇ ਨਾਲ ਹੀ ਲ ਲੱਗਦਾ ਸੀ ਬਾਜ਼ਾਰ ਥੋੜ੍ਹਾ ਪਾਰ ਕਰਕੇ ਨਾ ਅੱਗੇ ਜਿ ਸਾਹਿਬ ਆਣਦਾ ਅਤੇ ਇੱਕ ਹੈਗਾ ਜੇ
ਹੋਏਗਾ ਇੱਕ- ਦੋ ਕਿਲੋਮੀਟਰ
ਹਾਂ ਇੱਕ ਕ ਕਿਲੋਮੀਟਰ ਹੋਣਾ ਹੈ
ਅੱਛਾ- ਅੱਛਾ, ਹਾਂਜੀ
ਤੇ ਇੱਕ ਹੈਗਾ ਜੀ ਉਹ ਬਾਬਾ ਬੁੱਢਾ ਸਾਹਿਬ
ਅੱਛਾ ਉਹ ਵੀ ਕੋਲ ਹੀ ਏ
ਹਾਂਜੀ ਇੱਕ ਹੈਗਾ ਟਾਲਾ ਸਾਹਿਬ
ਅੱਛਾ, ਅੱਛਾ ਹੋਰ
ਹੋਰ ਇੱਕ ਬਾਬਾ ਨੋਜ ਸਿੰਘ ਦੀ ਸਮਾਧ ਹੁੰਦੀ ਜੀ
ਅੱਛਾ
ਉੱਥੇ ਦਾ ਇਹ ਇਤਿਹਾਸ ਆ ਜ ਜਦੋਂ ਵੀ ਕੋਈ ਵੀ ਲੰਘ ਕੇ ਜਾਂਦਾ ਨਾ ਮੱਥਾ ਟੇਕ ਜਾਈਦਾ ਨਹੀਂ ਤੇ ਐਕਸੀਡੈਂਟ ਹੋ ਜਾਂਦਾ, ਕਹਿੰਦੇ ਆ ਲੋਕੀ
ਅੱਛਾ, ਮਤਲਬ ਜੇ ਕੋਈ ਕਾਰ ਵਗੈਰਾ ਜਾਏ ਤੇ ਰੋ ਕੇ ਮੱਥਾ ਟੇਕ ਕੇ ਜਾਣਾ
ਹਾਂਜੀ ਮੱਥਾ ਟੇਕ ਕੇ ਜਾਣਾ ਵ
ਅੱਛਾ, ਅੱਛਾ
ਹੋਰ, ਹਾਂਜੀ -ਹਾਂਜੀ ਸੱਚ ਹੀ ਹੈ ਜੀ
ਅੱਛਾ, ਅੱਛਾ
ਹੋਰ ਇੱਕ ਬ ਉੱਧਰ ਹੀ ਆ ਬਾਬਾ ਬਕਾਲੇ, ਗੁਰਦੁਆਰਾ ਉੱਥੇ
ਬਾਬੇ ਬਕਾਲੀ ਅੱਛਾ, ਉਧਰ ਦਾ ਕੀ ਇਤਿਹਾਸ ਹੈ ਭਾਜੀ
ਉੱਧਰ ਜਦੋਂ, ਰੱਖੜੀ ਆਉਂਦੀ ਨਾ
ਹਾਂਜੀ
ਉੱਥੇ ਮੇਲਾ ਲੱਗਦਾ ਰੱਖੜ ਪੁੰਨਿਆ ਦਾ
ਅੱਛਾ, ਅੱਛਾ
ਹੁਣ ਅਠਾਈ ਅਗਸਤ ਨੂੰ ਆਉਣੀ ਹੈ ਰੱਖੜੀ, ਉਹਦਾ ਮੇਲਾ ਮੇ ਲਾ ਲੱਗਣਾ, ਉਥੇ ਰੱਖੜ ਪੁੰਨਿਆ ਵ
ਤੁਸੀ ਜਾਂਦੇ ਹੁੰਦੇ ਹੋ ਭਾਜੀ ਉਧਰ-
ਨਹੀ- ਨਹੀ ਮੈ ਤੇ ਓਦਾਂ ਗਿਆ ਵਾ ਪਰ ਮੇਲੇ ਮੂਲੇ ਤੇ ਨਹੀ ਗਿਆ ਕਦੀ
ਅਛਾ- ਅਛਾ-
ਹੂੰ -
ਨਹੀ ਫਿਰ ਗੁਰਦੁਆਰੇ ਤੇ ਸਾਰੇ ਵੇਖਣ ਵਾਲੇ ਨੇ ਇਤਿਹਾਸਿਕ ਗੁਰਦੁਆਰੇ ਨੇ ਸਾਰੇ
ਹਾਂਜੀਗਾ ਹਲੇ ਵੀ ਹੈਗਾ ਵਾ ਗੁਰਦੁਆਰੇ ਤੇ ਬਾਬਾ ਟਲ ਉਥੇ ਮੈ ਜਾਂਦਾ ਨਾ ਰੋਜ਼ ਮੱਥਾ ਟੇਕਣ-
ਅਛਾ- ਅਛਾ, ਉਹੀ ਇਤਿਹਾਸਿਕ ਗੁਰਦੁਆਰਾ।
ਹਾਂਜੀ- ਹਾਂਜੀ ਉਥੇ ਗੁਰੂ ਨਾਨਕ ਦੇਵ ਜੀ ਆਏ।
ਅਛਾ- ਅਛਾ-
ਹੂੰ -
ਕੋਈ ਨੀ ਤੁਹਾਨੂੰ ਕਾਫੀ ਨੌਲੇਜ ਹੈ ਫੇਰ ਨਾ ਇੱਧਰ ਆਪਣੇ-
ਹਾਂਜੀ- ਹਾਂਜੀ-
ਕੋਈ ਨੀ ਜੋ ਅਸੀ ਆਵਾਂਗੇ ਨਾ ਫੇਰ ਅਸੀ ਤੁਹਾਨੂੰ ਕੰਟੈਕਟ ਕਰਾਂਗੇ ਤੁਸੀ ਸਾਨੂੰ ਟੂਰ ਕਰਾਉਣਾ ਸਾਰਾ-
ਹਾਂਜੀ ਹਾਂਜੀ ਆਵਾਜ਼ ਸਹੀ ਸੀ
ਹਾਂਜੀ ਹਾਂਜੀ ਹੋਰ ਸੁਣਾਓ ਭਾਜੀ ਤੁਸੀਂ ਤੁਸੀਂ ਗਾਈਡ ਕਰਦੇ ਹੋ ਕ ਤੁਹਾਡਾ ਕੰਮ ਕੋਈ ਏਦਾਂ
ਨਹੀ- ਨਹੀ- ਨਹੀ ਮੈਂ ਤੇ ਸਟੂਡੈਂਟ ਹਾਂ।
ਅਛਾ ਸਟੂਡੈਟ ਹੋ ਤੁਸੀ ਅੱਛਾ- ਅੱਛਾ ਕੀ ਸਟੱਡੀ ਕਰ ਰਹੇ ਹੋ ਤੁਸੀ
ਮੈ ਕੋਲੇਜ ਇਲੈਕਟ੍ਰੀਸ਼ਨ ਦੀ ਸਟੱਡੀ ਕਰਦਾ
ਇਲੈਕਟ੍ਰੀਸ਼ਅਨ ਦੀ ਅਛਾ- ਕੋਈ ਕੋਰਸ ਡਿਪਲੋਮਾ ਵਗੈਰਾ ਨਾ-
ਹਾਂਜੀ -ਹਾਂਜੀ-
ਅਛਾ- ਤੇ ਭਾਜੀ ਕੋਲੇਜ ਤੋ ਕਰ ਰਹੇ ਹੋ ਤੇ ਇਵੇ ਸਿੱਖ ਲੈਦੇ
ਨਹੀ ਐਵੇ ਫਿਰ ਸਰਟੀਫਿਕੇਟ ਨਹੀ ਨਾ ਮਿਲਦਾ
ਅਛਾ ਅਛਾ ਸਰਟੀਫਿਕੇਟ ਦੀ ਵੈਲਿਊ ਜ਼ਿਆਦਾ ਹੁੰਦੀ ਨਾ ਹਾਂ
ਮੈ ਤਾਂ ਹ ਨ ਡਿੱਗਰੀ-
ਅਛਾ-
ਤਾਂ ਕਰਕੇ ਮੈ ਕੋਲੇਜ ਲਣਾ-
ਅਛਾ- ਅਛਾ ਤੇ ਕੀ ਭਾਜੀ ਮੇਨਲੀ ਉਹ ਇਲੈਕ ਟਿਊਸ਼ਨ ਦੇਈਏ ਕਿ ਹੋਰ ਵੀ ਸਟੱਡੀ ਹੁੰਦੀ ਹੈ। ਉਧਰ ਤੁਹਾਡੇ ਕੋਲਜ
ਹੋਰ ਵੀ ਹੈਗੀ ਹੋਟਲ ਮੈਨੇਜਮੈਂਟ ਵੀ ਹੈਗੀ ਆ ਸਿਵਲ ਇੰਜੀਨੀਅਰਿੰਗ ਹੈਗੀ ਆ- ਬੀ ਬੀ ਏ ਆ ਬੀ ਕੌਮ ਆ ਐੱਲ ਐੱਲ ਬੀ ਆ ਬੀ ਸੀ ਏ ਆ ਐਮ ਬੀਏ ਆ ਐਮਕੋਮ ਆ
ਅੱਛਾ- ਅੱਛਾ-
ਹੋਰ ਵੀ ਬਹੁਤ ਆ-
ਮਤਲਬ ਸਾਰੀ ਸਟੱਡੀਜ਼ ਹੈਗੀ ਹੈ। ਤੁਹਾਡੇ ਕੋਲਜ
ਹਾਂ ਹਾਂਜੀ- ਹਾਂਜੀ-
ਤੇ ਕੀ ਭਾਅ ਜੀ ਕੋਈ ਬੈਨੀਫਿਟ ਵੀ ਹੈਗਾ ਇੱਧਰ ਕੋਲੇਜ ਤੋ ਕਰਨ ਤੇ
ਹਾਂਜੀ- ਜਿਵੇ ਸਟੱਡੀ ਪੂਰੀ ਹੋ ਗਈ ਨਾ ਜੋਬ ਅਪਲਾਈ ਕਰਾ ਕੇ ਦੋਗ
ਅਛਾ ਕੋਲੇਜ ਵਾਲੇ ਕਰਵਾ ਕੇ ਦੇਣਗੇ
ਹਾਂਜੀ- ਹਾਂਜੀ-
ਅਛਾ ਫੇਿਰ ਤੇ ਠੀਕ ਹੈ। ਭਾਜੀ ਫੇਰ ਤੇ ਵਧੀਆ। ਤੇ ਕਿਨੇ- ਕਿਨੇ ਕੁ ਟਾਈਮ ਟਾਈਮ ਦਾ ਭਾਜੀ ਆ ਕੋਰਸ ਤੁਹਾਡਾ
ਇਹ ਭਾਈ ਇਹ ਭੈਣ ਜੀ ਛੇ ਮਹੀਨੇ ਦਾ ਵੀ ਹੁੰਦਾ ਵਾ ਸਾਲ ਦਾ ਵੀ ਹੁੰਦਾ ਦੋ ਸਾਲ ਦਾ ਵੀ ਹੁੰਦਾ ਤਿੰਨ ਸਾਲ ਦਾ ਵੀ ਜਾਂਦਾ
ਅੱਛਾ ਤੇ ਤੁਸੀਂ ਕਿੰਨੇ ਚਿਰ ਦਾ ਕਰ ਰਹੇ ਹੋ
ਮੈਂ ਤਿੰਨ ਸੇਲ ਦਾ ਲਿਆ
ਅੱਛਾ ਤਿੰਨ ਸਾਲ ਦਾ
ਹਾਂਜੀ
ਅੱਛਾ ਜੇ ਮਨ ਨੂੰ ਛੇ ਮਹੀਨੇ ਦਾ ਕੋਰਸ ਕਰੀਏ ਤਾਂ ਵੀ ਮਤਲਬ ਕੋਲੇਜ ਵਾਲ ਲਗਵਾ ਕੇ ਦੇਗੇ ਜੋਬ
ਹਾਂਜੀ ਹਾਂਜੀ
ਅੱਛਾ ਅੱਛਾ
ਛੇ ਮਨੇਰਾ ਸਰਟੀਫਿਕੇਟ ਮਿਲਣਾ ਸਾਲ ਦਾ ਡਿਪਲੋਮਾ ਮਿਲਣਾ ਦੋ ਸਾਲ ਦਾ ਐਡਵਾਂਸ ਡਿਪਲੋਮਾ ਮਿਲਣਾ ਤਿੰਨ ਸਾਲ ਦੀ ਡਿਗਰੀ ਮਿਲ ਜਾਣੀ
ਅੱਛਾ ਅੱਛਾ ਨਹੀਂ ਫਿਰ ਫ ਡਿਗਰੀ ਕਰਕੇ ਬੈਨੀਫਿਟ ਹੈਗਾ ਜ਼ਿਆਦਾ
ਹਾਂਜੀ ਹਾਂਜੀ ਡਿਗਰੀ ਕਰਕੇ ਜੀ
ਹੂੰ, ਹੋਰ ਖਰਚਾ ਕਿੰਨਾ ਕ ਪੈਗਿਆ ਭਾਜੀ, ਇਹਦਾ?
ਖਰਚਾ ਭੈਣਜੀ ਛੇ-ਮਹੀਨੇ ਦਾ, ਸਤਾਈ ਹਜ਼ਾਰ ਰਪਈਆ।
ਛੇ ਮਹੀਨੇ ਦਾ?
ਹਾਂਜੀ।
ਅੱਛਾ-ਅੱਛਾ, ਹਾਂ, ਪ੍ਰੈਕਟੀਕਲ ਕੰਮ ਏ ਨਾ ਸਾਰਾ, ਤਾਂ ਕਰਕੇ।
ਹਾਂਜੀ-ਹਾਂਜੀ, ਸਾਰਾ ਪ੍ਰੈਕਟੀਕਲ ਏ।
ਹੋਰ ਤੁਹਾਡੇ ਭਾਜੀ ਕੋਲ ਹੀ ਕੋਲੇਜ, ਕੇ ਦੂਰ ਏ?
ਨਹੀਂ ਘਰ ਦੇ ਕੋਲ ਹੀ ਆ ਜੀ।
ਅੱਛਾ-ਅੱਛਾ, ਠੀਕ ਹੈ-ਠੀਕ ਐ, ਫਿਰ ਠੀਕ ਹੈ।
ਹਾਂਜੀ, ਚਲੋ ਠੀਕ ਆ ਫਿਰ।
ਠੀਕ ਐ ਭਾਜੀੱ, ਅਸੀਂ ਆਵਾਂਗੇ ਨਾ ਤਾਂ ਅਸੀਂ ਤੁਹਾਨੂੰ ਕੋਂਟੈਕਟ ਕਰਾਂਗੇ ਫਿਰ ਸਾਡਾ ਟੂਰ ਬੰਨੇਗਾ ਨਾ, ਪਲੈਨ।
ਦਾਦੇ
ਠੀਕ ਏ ਭਾਜੀ, ਠੀਕ ਏ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਠੀਕ ਹੈ ਜੀ।